ਹੈਲੋ, ਸਸ਼ ਸ਼੍ਰੀ ਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕੈਸ ਹੋ ਆਪ ਕੀ ਹਾਲ ਨੇ?
ਵਦੀਆ ਜੀ, ਥੋਡੇ?
ਵਦੀਆ-ਵਦੀਆ ਜੀ, ਹੋਰ ਕੀ ਕਰ ਰੇ ਸੀ ਤੁਸੀ?
ਬਸ, ਅਸੀ ਬੈਠੇ ਹੋਏ ਸੀ ਛੱਤ ਤੇ ਤੇ ਸਾਡੇ ਏਥੇ ਹਵਾ ਚਲਦੀ ਪਈ ਸੀ ਅੱਜ।
ਤਾਜੀ ਹਵਾ ਲੈ ਰੇਓ, ਹੈਂਜੀ?
ਹਾਂਜੀ-ਹਾਂਜੀ, ਤੇ ਸਾਡੇ ਏਥੇ ਹਾਂਜੀ, ਜਿਵੇਂ ਆਪਾਂ ਏਧਰ ਨਾ ਮਤਲਬ ਕਿ ਜਾਮੁਨ ਦਾ ਪੇੜ ਤੇ ਅੰਬ ਦਾ ਪੇੜ ਹੈਗਾ ਏਥੇ ਤੇ ਮਾੜੀ-ਮੋਟੀ ਹਵਾ ਲੱਗਦੀ ਐ।
ਹਾਂਜੀ-ਹਾਂਜੀ ਵਦੀਆ ਐ, ਤਾਜੀ ਹਵਾ ਤਾਂ ਬੋਤ ਜਰੂਰੀ ਹੈਗਾ ਨਾ ਅਪਨਾ ਪੇਡੇ-ਪੂਡੇ ਕੋਲ ਬੈ ਕੇ ਨਾ ਅਪਨੇ ਘਰ ਪੇਡੇ ਪੂਡੇ ਲਗਾਣੇ ਚਾਈਦੇ। ਪੇਡੇਆਂ ਤੋਂ ਮਤਲਬ ਤਾਜੀ ਹਵਾ ਮਿਲਦੀ ਐ ਆਕਸੀਜਨ ਮਿਲਦੀ। ਤੇ ਬੋਤ ਫੈਦੇਮੰਦ ਹੈਗਾ।
ਹਾਂਜੀ-ਹਾਂਜੀ, ਤੇ ਬਧੀਆ ਹਵਾ ਲੱਗਦੀ ਐ ਜਿਸ ਨਾ ਮੌਸਮ ਬੀ ਚੰਗਾ ਐ ਏਧਰ।
ਆ ਪੇਡ ਲਗਾਨ ਨਾਲ ਕੀ ਹੁੰਦੈ ਪੇੜ ਨਾਲ ਕੀ ਹੁੰਦਾ ਪੇੜ ਨਾਲ ਨਾ ਆਪਣੇ ਨੂੰ ਖਾਣ ਨੂੰ ਵੀ ਮਿਲਦਾ, ਫਲ-ਫਰੂਟ ਵੀ ਮਿਲਦੇ ਨੇ। ਓਸ ਨਾਲ ਸਾਨੂੰ ਤਾਜੀ ਹਵਾ ਮਿਲਦੀ ਐ। ਅੱਛਾ ਧੁੱਪ ਤੋਂ ਵੀ ਬਚਦੇ ਆਂ। ਛਾਂ-ਛੂਹ ਤੇ ਨੀਚੇ ਬੈਠ ਸਕਦੇ ਆਂ ਪੇੜ ਦੇ ਨਿਚੇ ਨਾ। ਹਾਂਜੀ-ਹਾਂਜੀ, ਬੋਤ
ਥੇ ਦੇ ਨਾ ਜਾਮੁਣ ਦਾ ਹਾਂਜੀ, ਜਾਮੁਨ ਦਾ ਪੇੜ ਹੈ ਨਾ ਏਥੇ ਤੇ ਹੁਣ ਜਾਮੁਨ ਲੱਗ ਗੀ ਐ, ਤੇ ਹਲੇੇ ਤੋ ਮਤਲਬ ਕਿ ਕੱਚੀ ਜੀ ਐ। ਤੇ ਸਾਡੇ ਏਥੇ ਆਂਟੀ ਹਾਂਜੀ-ਹਾਂਜੀ ਹੁਣੇ ਤੇ ਕੱਚੀ ਐ ਥੋੜੀ ਜੀ।
ਸਾਨੂੰ ਤੇ ਪੁੱਛਿਆ ਨੇ ਜਾਮੁਨ ਬਾਰੇ, ਹੈਂ।
ਤੁਸੀ ਵੀ ਖਾ ਲੋ।
ਕੋਈ ਨੀ ਖਾਵਾਂਗੇ ਜੀ।
ਹਾਂਜੀ-ਹਾਂਜੀ, ਤੇ ਸਾਡੇ ਏਥੇ ਆਂਟੀ ਏ ਨਾ ਓਨੂੰ ਨਾ ਕੀ ਐ ਕਿ ਊਂ ਬੀਪੀ ਰੈਂਦਾ ਐ ਤੇ ਸ਼ੂਗਰ ਰੈਂਦ ਦੈ ਓਨਾਂ ਨੂੰ।
ਹਾਂਜੀ, ਬੀ ਪੀ ਸ਼ੂਗਰ ਵਾਸਤੇਹੁਤ ਫੈਦੇੰਮੰਦ ਹੈਨਾ ਜਾਮੁਨ ਜੇੜੇ ਹੈਗੇ।
ਹਾਂਜੀ-ਹਾਂਜੀ ਤੇ ਆਂਟੀ ਹੋ ਏਦੀ ਨਾ ਅ ਜਿਵੇਂ ਜਾਮੁਨ ਦੀ ਗੁਟ ਲੀ ਨੀ ਹੁੰਦੀ ਤੇ ਓ
ਪੀਸ ਕੇ ਪੋਡਰ ਬਣਾ ਕੇ ਖਾਂਦੇ ਹੋਣੇ, ਦਵਾਈ ਵਗੈਰਾ।
ਹਾਂਜੀ-ਹਾਂਜੀ ਫੱਕੀ ਲੈਂਦੇ ਆ ਓਦੀ, ਤੇ ਕੈਂਦੇ ਏ ਬੜੀ ਚੰਗੀ ਹੋਤੀ ਹੈ ਏਤੇ ਨਾ ਘੱਟ ਰੈਂਦਾ ਏ ਬੀਪੀ। ਤੇ ਕੱਟ ਸ਼ੂਗਰ ਹੋ ਜਾਂਦੈ।
ਬਿਲਕੁਲ-ਬਿਲਕੁਲ ਕੰਟਰੋਲ ਕਰਦੀ ਐ ਸ਼ੂਗਰ ਨੂੰ ਕਾਫੀ ਕਾਫੀ
ਹਾਂਜੀ। ਤੇ ਅਸੀਂ ਛੱਤ ਤੇ ਬੈਠੇ ਸੀ ਤਾਜ਼ੀ ਹਵਾ ਲੈਂਦੇ ਸੀ। ਵਦੀਆ ਸਗੋਂ ਨਾ ਹੋਨੇ ਈ ਚਾਈਦੇ। ਪੇੜ-ਪੌਦੇ ਨਾ ਇੱਥੇ ਪਾਸ ਤੋਂ
ਜਾਦਾ ਜ਼ਰੂਰੀ ਨੇ ਬੋਤ ਜਾਦਾ ਜ਼ਰੂਰੀ ਨੇ ਪੇੜ-ਪੌਦੇੇ ਤੋਂ ਬਿਨਾਂ ਨੇ ਜ਼ਿੰਦਗੀ ਨੀ ਹੈਗੀ ਨਾ ਸਾਨੂੰ ਆਕਸੀਜਨ ਵੀ ਪੇੜ-ਪੌਦੇ ਤੋਂ ਈ ਮਿਲੇਗੀ।
ਹਾਂਜੀ-ਹਾਂਜੀ ਇ ਤੇ ਤਾਜ਼ੀ ਹਵਾ ਮਿਲਦੀ ਐ ਇੱਥੇ। ਅਸੀਂ ਤਾਂ, ਬੂਟ ਬੇ ਵੀ ਬੋਤ ਲਾਏ ਐ ਸਾਡੇ ਛੱਤ ਤੇ ਬੂਟੇ ਵੀ ਬੋਤ ਲਾਏ ਐ ਅਸੀਂ, ਤੇ ਵਿਹੜੇ ਜੇ ਐ ਸਾਡੇ ਇੱਥੇ ਜਾਮੁਨ ਦਾ
ਅੱਛੇ ਗਮਲੇ-ਗੁਮਲੇ ਲਗਾਏ ਹੋਨੇ ਗਮਲੇ-ਗੁਮਲੇ।
ਹਾਂਜੀ-ਹਾਂਜੀ ਤੇ ਕਰੇਲੇ ਦੀ ਵੇਲ ਐ ਸਾਡੇ ਇੱਥੇ
ਅੱਛਾ ਤਾਂਹੀ, ਤਾਂਹੀ ਤੁਸੀਂ ਕਰੇਲੇ ਖਾਂਦੇ ਸੋ ਹੈਨਾ, ਓਸ ਦਿਨ ਮੈਂ ਫੋਨ ਕੀਤਾ ਤੁਸੀਂ ਕੈ ਰਹੇ ਕਰੇਲੇ ਖਾ ਰਹੇ ਸੀ, ਆਪਨੇ ਘਰ ਦੇ ਕਰੇਲੇ ਖਾਓਗੇ ਫੇਰ
ਹਾਂਜੀ-ਹਾਂਜੀ ਤੇ ਘਰ ਦੇ ਏ ਨਾਲੇ ਕੈਮੀ
ਨਈ ਹਰੀ ਸਬਜ਼ੀ ਬੋਤ ਹਾਂਜੀ ਬਿਲਕੁਲ-ਬਿਲਕੁਲ ਹਰੀ ਸਬਜ਼ੀ ਬੋਤ
ਹਾਂਜੀ, ਹਾਂ ਹਾਂਜੀ ਤੁਆਡੇ ਓਥੇ ਵੀ ਕੋਈ ਓਥੇ ਨੇ ਗੇ ਪੇੜ ਪੌਦੇੇ ਤੇ ਹਨਾ।
ਨਾ ਆਪਨਾ ਤਾਂ ਸ਼ਹਿਰ ਚ ਹੈਗਾ ਨਾ ਘਰ, ਤੇ ਮਤਲਬ ਆਸ ਪਾਸ ਤੇ ਕੋਈ ਪੇੜ-ਪੌਦਾ ਹੈ ਹੀ ਨਈ। ਕਾਫੀ ਦੂਰ ਜਾ ਕੇ ਹੁੰਦੇ ਨੇ ਪੇੜ-ਪੌਦੇੇ ਪੈਂਦੇ ਨੇ ਮਤਲ
ਨਈ-ਨਈ ਸਾਡੇ ਇੱਥੇ ਨਾ ਪਿੰਡ ਪਿੰ ਅ ਪੜਤਾ ਐ, ਇਧਰ ਮਤਲਬ ਕਿ ਥੋੜਾ ਜਿ ਸੈਰ ਜਾ ਵੀ ਐ। ਹਾਂਜੀ ਥੋੜਾ ਜ ਪਿੰਡ ਜਾ ਪੈ ਜਾਂਦਾ। ਤੇ ਏਸ ਕਰਕੇ ਨਾ ਪੇੜ-ਪੌਦੇੇ ਹੈਨੀ ਔਰ ਹੈ ਈ ਏਸ ਏਦੇ ਵਿੱਚ
ਹਾਂ ਪੇੜ-ਪੌਦੇ ਆਪਨੇ ਵਾਸਤੇ ਬੋਤ ਜਾਦਾ ਜ਼ਰੂਰੀ ਐ, ਪੇੜ ਪੌਦਿਆਂ ਨੂੰ ਨਾ ਆਪਨਾ ਵਦੀਆਂ ਸ ਚੱਲਦਾ ਹੈਗਾ ਕੰਮ ਨਾ, ਪੇੜ-ਪੌਦੇ ਬੋਤ ਜ਼ਰੂਰੀ ਨੇ ਆਪਨੇ ਚ
ਬੋਤ ਜ਼ਰੂਰੀ ਨੇ।
ਹਾਂਜੀ ਹਰ ਚੀਜ਼ ਦਾ ਫੈਦਾ ਹੈਗਾ ਖਾਨ ਨੂੰ ਵੀ ਮਿਲਦਾ ਵਾ ਓਦਰੋਂ ਫਲ ਫਰੂਟ ਵੀ ਮਿਲ ਗਏ ਜੀ, ਅੱਛਾ ਓਸ ਤੋਂ ਬਾਦ ਛਾਂ ਤੇ ਬਹਿ ਵੀ ਸਕਦੇ ਹਾਂ। ਬੋਤ ਚੀਜ਼ਾਂ ਹੈਗੀਆਂ ਪੇਡਾਂ ਦੇ ਬੋਤ ਫੈਦੇ ਨੇ, ਕੋਈ ਪੇਡੇ ਐਸੇ ਹੈਗੇ ਨੇ ਜਿਦੇ ਨੇ ਦਵਾਈਆਂ-ਦਵਾਈਆਂ ਜੀ। ਬੰਦੀਆਂ ਨੇ।
ਹਾਂਜੀ-ਹਾਂਜੀ।
ਕਈ ਲੋਕ ਕੀ ਕਰ ਰਹੇ ਨੇ ਪੇੜੇ ਨੂੰ ਕੱਟੀ ਜਾ ਰਹੇ ਨੇ, ਕੱਟੀ ਜਾ ਰਹੇ ਨੇ, ਕੱਟੀ ਜਾ ਰਹੇ ਨੇ ਦੱਸੋ ਪੇੜਿਆਂ ਨੂੰ ਕੱਟ ਕੇ ਆਪਨੇ ਘਰ ਬਣਾਈ ਜਾ ਰਹੇ ਨੇ, ਮਤਲਬ ਜਿਤਨੇ ਪੇਡੇ ਕੱਟ ਰਹੇ ਘੱਟ ਤੋਂ ਘੱਟ ਓਤਨੇ ਤਾਂ ਲਗਾਣੇ ਚਾਈਦਾ ਨਾ, ਆਹ ਕੱਟਣੇ ਵੀ ਜ਼ਰੂਰੀ ਹੈਗੇ ਨੇ ਕੱਟੇ ਬਿਨਾਂ ਹਾਂਜੀ ਓਨੇ ਲਗਾਨੇ ਵੀ ਚਾਈਦੇ ਨਾ ਨਾਲ, ਮੰਨ ਲਓ ਤੁਸੀਂ ਦਸ ਪੇੜ ਕੱਟੇ ਦਸ ਕਿੱਧਰ ਲਗਾਓ ਵੀ। ਓਸ ਚੀਜ਼ ਦਾ ਫੈਦਾ ਵੀ ਹੈਗਾ, ਹੁਨ ਕੀ ਕਰਦੇ ਪੇੜ ਕੱਟ ਜਾਂਦੇ ਨੇ, ਓਥੇ ਘਰ-ਘੁਰ ਬਨ ਗਿਆ ਜੀ ਚਲੋ ਖ਼ਤਮ ਹੋ ਗਿਆ ਜੀ।
ਹਾਂਜੀ ਤੇ ਹਵਾ ਫੇਰ ਕਿੱਥੋਂ ਆਓਗੀ।
ਕੱਟ ਦੇਗਾ।
ਜਦ ਆਪਾਂ ਪੇੜ-ਪੌਦੇ ਕੱਟ ਦੇਏ ਤੇ ਹਵਾ ਕਿੱਥੋ ਆਓਗੀ। ਲੱਗੂਗੀ ਨੀ ਕਿ ਫੇਰ ਕਹਿ ਗਏ ਭਗਵਾਨ ਹਵਾ ਨੀ ਚਲਾਦਾ। ਕਿਥੋਂ ਚਲਾਊਗਾ ਹ ਭਗਵਾਨ ਤਾਂ ਹਵਾ ਚਲਾਦਾ ਐ, ਜਿੱਦ ਤੁਸੀਂ ਹਾਂਜੀ-ਹਾਂਜੀ। ਸਾਡੀ ਗਲਤੀ ਐ ਜੀ। ਜਦ ਅਸੀਂ ਪੇੜ ਪੋਦਾ ਅ ਛੋਡੇ ਛੱਡੇ ਗੇ ਹੀ ਨੀ ਤੇ ਕਿੱਥੇ ਹਊਆ ਹਵਾ ਆਵੇਗੀ ਤੇ ਕਿੱਥੇ ਸਾਨੂੰ ਉਹ- ਉਹ ਮਿਲਦੇ ਮਿਲੇਗਾ ਆਕਸੀ ਜਸਨ
ਸਹੀ ਗੱਲ ਹੈ ਜੀ। ਪੇਡਾਂ ਦਾ ਹੋਣਾ ਸਾਡੇ ਲਈ ਬਹੁਤ ਜ਼ਰੂਰੀ ਹੈਗਾ।
ਹਾਂਜੀ ਬਹੁਤ ਜ਼ਰੂਰੀ ਹੈ।
ਮਤਲਬ ਆਪਣੇ ਚਾਰੋ ਤਰਫ ਹਰੀ ਹਰੀ ਆਈ ਹੈ, ਤੁਹਾਡੇ ਚਾਰੋ ਤਰਫ
ਹਾਂਜੀ- ਹਾਂਜੀ ਸਾਡੇ ਇੱਥੇ ਹਰਿਆਲੀ ਹੈ।
ਹਾਂਜੀ ਬਿਲਕੁਲ ਵਧੀਆ ਗੱਲ ਹੈ ਜੀ, ਬਹੁਤ ਵਧੀਆ ਮਾਹੌਲ ਵਿੱਚ ਰਹਿੰਦੇ ਹੋ ਤੁਸੀਂ। ਅੱਛਾ ਜੀ, ਅੰਬ ਦੇ ਹੀ ਪੇੜ ਹੈਗੇ ਨੇ, ਬਹੁਤ ਵਧੀਆ ਹਰਿਆਲੀ ਚ ਰਹਿੰਦੇ ਹੋ ਤੁਸੀਂ ਬਹੁਤ ਵਧੀਆ ਲੋਕੇਸ਼ਨ ਤੇ ਰਹਿੰਦੇ ਹੋ।
ਹਾਂਜੀ। ਅਸੀਂ ਕੀ ਕਰੀਏ ਪਈ ਹਾਂਜੀ-ਹਾਂਜੀ
ਦੱਬ ਗਏ ਹੈਂ।
ਨੇ ਹੁਆ ਹਲੇ ਤੇ ਨਹੀਂ ਹਲੇ, ਉਹ ਅਮ ਨੀ ਆ ਆਗੇ ਜਿਹੜੇ ਖਾਣੇ ਚਾਹੀਦੇ ਹੈ, ਤੇ ਹਲੇ ਦੇ ਇਚ ਕੱਚੇ ਕੱਚੇ ਜੇ ਆਂਦੇ ਆ ਟੇਸਟ ਨੀ ਹੁੰਦਾ ਏਦੇ ਵਿੱਚ ਹਨਾ।
ਨਈ ਅਮ ਤਾਂ ਆ ਗਏ ਨੇ ਮੇਰਾ ਫਰੈਂਡ ਹੈਗਾ, ਮੇਰੇ ਫਰੈਂਡ ਦੇ ਨਾ, ਅੰਬ ਦੇ ਬਾਗ ਹੈਗੇ ਨੇ।
ਅੱਛਾ ਜੀ।
ਹਾਂ, ਉਹ ਅੰਬ ਦੇ ਕੇ ਗਿਆ ਸੀ ਮੈਨੂੰ, ਪਿਛਲੇ ਹਫ਼ਤੇ ਦੀ ਗੱਲ ਹੈ। ਬਹੁਤ ਸਵਾਦ ਅੰਬ ਸੀ, ਬਹੁਤ ਸਵਾਦ।
ਨਹੀਂ, ਹਾ ਹਜੇ ਤਾਂ ਇੱਥੇ ਨਹੀਂ ਆਏ ਜੀ। ਐਥੇ ਹਾਂਜੀ, ਉਹ ਵਾਲੇ ਅਮ ਨੀ ਆਏ, ਸਾਡੇ ਇੱਥੇ ਲਗਾ ਤੇ ਹਲੇੇ ਕੱਚੇ-ਕੱਚੇ ਜੀ ਹੈ। ਤੇ ਆਪਾਂ ਕੀ ਕਰੀਏ, ਉਹਦੇ ਚਟਨੀ ਬਨਾ ਦਿੰਦੇ ਆ ਅਸੀਂ। ਚਟਨੀ ਬਣਾ ਕੇ ਖਾਈ ਜਾਂਦੀ ਹੈ, ਹਾਂਜੀ।
ਹੰਮ
ਹਾਂਜੀ, ਹੋਰ, ਹੋਰ ਦੱਸੋ ਜੀ? ਵਦੀਆ ਜੀ। ਹਾਂਜੀ, ਤੁਸੀਂ ਆਣਾ, ਤੁਹਾਨੂੰ ਵੀ ਕੱਲ ਅ ਕਰੇਲੇ ਖਵਾਵਾਂਗੇ ਜੀ।
ਅੱਛਾ, ਕਰੇਲੇ ਖਾਓਗੇ ਮੈਨੂੰ, ਮੈਂ ਕਰੇਲੇ ਖਾਂਦਾ ਹੀ ਨਹੀਂ।
ਅੱਛਾ, ਤੁਸੀਂ ਖਾਂਦੇ ਨੀ, ਤੇ ਸਾਡੇ ਇੱਥੇ ਦੀ ਜਾਮੁਣ ਖਾ ਲੈਣਾ।
ਹਾਂ, ਜਾਮੁਨ ਖਾ ਲਾਂਗੇ, ਅੰਬ ਖਾ ਲਾਂਗੇ, ਜਾਮੁਨ ਖਾ ਲਾਂਗੇ, ਕੋਈ ਚੱਕਰ ਨੀ ਹੈਗਾ।
ਹਾਂਜੀ-ਹਾਂਜੀ, ਉਹ ਤਾਂ ਖਾ ਹੀ ਸਕਦੇ ਹੋ, ਤੁਸੀਂ। ਹਾਂਜੀ, ਅ ਉਹਦਾ ਮਤਲਬ ਕਿ ਖਾਣੀ ਚਾਹੀਦੇ, ਜਾਮੁਨ ਤਾਂ ਖਾਣੀ ਚਾਹੀਦੀ ਹੈ, ਇਹ ਦੇਖੀ ਆ ਹਾਂਜੀ, ਇਹ ਦੇਖੀ ਆਪ ਜੀਹਨਾਂ ਨੂੰ ਸ਼ੂਗਰ ਹੋਇਆ ਨਾ, ਤੇ ਉਹ ਕਿੰਨੀ-ਕਿੰਨੀ ਲੈ ਕੇ ਜਾਂਦੇ ਹੈ। ਤੇ ਮਹਿੰਗੀ ਵੀ ਬੋਹ ਹੋ ਜਾਂਦੀ ਹੈ, ਮਹਿੰਗੀ ਵੀ ਬੌਹ ਲੇ ਹੀਏ ਜਾਮੁਨ
ਹਾਂਜੀ-ਹਾਂਜੀ- ਹਾਂਜੀ। ਜਾਮੁਨ ਦੇ ਬੋਹਤ ਫਾਇਦੇ ਨੇ, ਮੇਰੀ ਮਾਤਾ ਜੀ ਵੀ ਜਾਮੁਨ ਬਹੁਤ ਖਾਂਦੇ ਨੇ। ਮੇਰੀ ਮੰਮੀ ਜਾਮੁਨ ਬਹੁਤ ਖਾਂਦੇ ਨੇ, ਹਾਂ, ਹਾਂਜੀ-ਹਾਂਜੀ, ਹਾਂਜੀ।
ਖਾਣੀ ਚਾਹੀਦੀ ਹੈ।
ਹਾਂਜੀ, ਹੋਰ ਚਾਹ-ਚੁ, ਚਾਹ-ਚੁ ਪੀ ਲਈ ਤੁਸੀਂ?
ਹਾਂਜੀ, ਅਸੀਂ ਚਾਏ-ਚੁਏ ਪੀ ਕੇ, ਛੱਤ ਤੇ ਬੈਠੇ, ਅਸੀਂ ਵੇਹਲੇ ਹੋ ਕੇ।
ਅੱਛਾੱ, ਛੱਤ ਤੇ ਤਾਜ਼ੀ ਹਵਾ ਲੈ ਰਹੇ ਹੋ, ਹਾਂਜੀ ਬਿਲਕੁਲ, ਸਹੀ ਗੱਲ ਹੈ ਜ਼ਰੂਰੀ ਹੈ।
ਹੂੰਮ, ਅਜੇ ਮੈਂ ਦੱਸ, ਹਾਂਜੀ, ਮੈਂ ਦੱਸਿਆ ਸੀ ਨਾ ਤੁਹਾਨੂੰ ਕਿ ਅੱਜ ਦਾ ਇੱਥੇ ਦਾ ਮੌਸਮ ਵਧੀਆ ਸੀ। ਤੇ ਤਾਂਹੀ ਕਰਕੇ ਹਵਾ ਚੱਲੀ ਹੈ, ਹਾਂਜੀ-ਹਾਂਜੀ, ਤੇ ਇੱਕ ਅ ਪੇੜ ਪੌਦੇ ਹੈ ਹੀ ਇੱਥੇ ਅ ਥੋੜ੍ਹੀ ਦੂਰ ਜਾ ਕੇ ਨਾ, ਉਹ ਵੀ ਹੈ ਸਾਡੇ ਕ ਬਾਗ-ਬੂਗ ਜੇ ਹੁੰਦੇ ਨਾ
ਹਾਂ, ਖੇਤ-ਖੂਤ ਵਗੈਰਾ ਹੈਗੇ ਨੇ, ਹਾਂਜੀ-ਹਾਂਜੀ, ਹਾਂਜੀ, ਉਹੀ ਤਾਂ ਕਹਿਦੇ ਤੁਸੀਂ ਬਹੁਤ ਵਧੀਆ ਲੋਕੇਸ਼ਨ ਤੇ ਹੈਗੇ ਨਾ, ਅੱਛਾ, ਆਪਣੇ ਖੇਤ ਹੈਗੇ, ਤੁਹਾਡੇ ਆਪਣੇ ਖੇਤ ਹੈਗੇ ਆ।
ਨਹੀਂ, ਆਪਣੇ ਦੀ ਨਹੀਂ ਹੈਗੇ, ਜੇ ਲੋਕ-ਗੁਆਂਢੀਆਂ ਦੇ ਹੈ। ਤੇ ਆਪਾਂ ਉਹ ਦੇਖ ਲਏ, ਹਾਂਜੀ-ਹਾਂਜੀ। ਹਾਂਜੀ, ਸਾਡੇ ਇੱਥੇ ਤੇ, ਹਾਂਜੀ। ਲੋਕੇਸ਼ਨ ਬੜੀ ਹੈ ਜੀ, ਇੱਥੇ ਦੀ।
ਹਾਂਜੀ-ਹਾਂਜੀ, ਬਿਲਕੁਲ ਸਹੀ ਗੱਲ ਆ। ਵਧੀਆ ਲੋਕੇਸ਼ਨ ਹੋਣੀ ਚਾਹੀਦੀ ਹੈ, ਪੇਡ-ਪੌਧੇ ਹੋਣੇ ਜ਼ਰੂਰੀ ਨੇ। ਪਰ ਜੇ ਮੈਂਨ ਚਾਹਨਾ, ਆਪਣਾ ਬਹੁਤ ਫਾਇਦਾ ਹੈਗਾ, ਉਸ ਚੀਜ਼ ਨਾਲ
ਹੂੰਮ।
ਹੋਰ ਸੁਣਾਓ, ਹਾਂਜੀ-ਹਾਂਜੀ ਰਾ ਦਾ ਕੀ ਬਣਾਇਆ ਪ੍ਰੋਗਰਾਮ ਫੇਰ।
ਰਾਤ ਦਾ ਤੇ ਹਲੇ ਤਾਂ ਸੋਚਿਆ ਨੀ ਤੇ ਮੰਮੀ ਆਵੇਂਗੇ, ਹਾਂਜੀ, ਹਾਲੇ ਸੋਚਿਆ ਨੀ। ਸਾਡੇ ਮੰਮੀ ਆਣਗੇ, ਉਹ ਦੱਸੂਗੇ ਕੀ ਕਰਨਾ ਹੈ, ਕੀ ਬਣਾਣਾ ਹੈ। ।
ਹਸਬੈਂਡ ਆਣਗੇ ਤੁਹਾਡੇ ਫਿਰ ਪਤਾ ਲੱਗੇਗਾ ਹੈਂ? ਕੀ ਬਣਾਉਣਾ ਕੀ ਨਹੀਂ ਬਣਾਉਣਾ ਅੱਛਾ ਸਬਜ਼ੀ ਸੁਬਜੀ ਲੈ ਕੇ ਜਾਣਗੇ। ਜ ਠੀਕ ਹੈ ਠੀਕ ਹੈ ਹਾਂ ਅੱਠ ਸਾਢੇ ਅੱਠ ਨੌ ਵਜੇ ਕੋਲ ਬੁਲਾਉਂਦੇ ਨੇ ਸ਼ਾਇਦ ਹਨਾ।
ਨਹੀਂ ਉਹ ਆ ਜਾਂਦੇ ਆ ਅੱਠ, ਅੱਠ ਵਜੇ ਅਸੀਂ ਆ ਜਾਂਦੇ ਹਾਂਜੀ।
ਅੱਛਾ ਅੱਠ ਵਜੇ ਆ ਜਾਂਦੇ ਨੇ ਚਲੋ ਵਧੀਆ ਆਪਣਾ ਕੰਮ ਹੈਗਾ ਵਧੀਆ ਜੋਬ ਜੋ ਵੀ ਹੈਗਾ।
ਹਾਂਜ, ਹਾਂਜੀ, ਹਾਂਜੀ। ਹੋਰ ਦੱਸੋ। ਵਧੀਆ ਜੀ ਵਧੀਆ ਤੇ ਤੁਹਾਡੇ ਇੱਥੇ ਵੀ ਲਗੇ ਹੋਏ ਆ ਹਾਂਜੀ ਮੈਂ ਕਿਹਾ ਤੁਹਾਡੇ ਇੱਥੇ ਗਮਲੇ ਗੁਮਲੇ।
ਆਹ ਗਮਲੇ ਆਪਣਾ ਲਗਾਏ ਦੇ ਨੇ ਅਸੀਂ ਛੱਤ ਉੱਤੇ ਲਗਾਏ ਦੇ ਨੇ ਆਪਣੀ ਛੱਤ ਤੇ ਗਮਲੇ ਕਾਫ਼ੀ ਲਗਾਏ ਦੇ ਨੇ
ਹਾਂਜੀ ਹਾਂਜੀ ਲਾਉਣੇ ਚਾਹੀਦੇ ਮਤਲਬ ਕਿ ਹਰਿਆਣੀ ਹ ਹਰਿਆਲੀ ਦੇਖਣੀ ਚਾਹੀਦੀ ਹੈ।
ਹਾਂਜੀ ਉਹ ਆਪਣੀ ਭਰਜਾਈ ਹੈਗੀ ਉਹ ਪਾਣੀ ਦਿੰਦੀ ਆ ਸਵੇਰੇ ਗਮਲਿਆਂ ਨੂੰ ਆਪਣਾ ਉੱਠ ਕੇ। ਪਾਠ ਪੂਜਾ ਕਰਕੇ ਪਾਣੀ ਪਾਣੀ ਦੇ ਕੇ ਆਉਂਦੀ ਹੈ ਹਾਂਜੀ ਉਹ ਧਿਆਨ ਰੱਖਦੇ ਨੇ ਪੂਰਾ ਪੇਟ ਪੌਦੇ ਦਾ।
ਅੱਛਾ ਜੀ ਵਧੀਆ ਜੀ ਵਧੀਆ ਗੱਲ ਹੈ ਚੰਗੀ ਗੱਲ ਹੈ।
ਹਾਂਜੀ ਹਾਂਜੀ।
ਚੰਗੀ ਗੱਲ ਹੈ।
ਚਲੋ ਚੰਗਾ ਸਗੋਂ।
ਚਾਹੀਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ।
ਓਕੇ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਨਾ
ਹਾਂਜੀ ਸਾਨੂੰ ਵੀ ਬਹੁਤ ਚੰਗਾ ਲੱਗਿਆ ਜੀ। ਓਕੇ ਭੈਣ ਜੀ, ਧਨਿਯਾਵਾਦ ਜੀ।